ਜੀ ਸ ਸ਼ਸਰੀ ਅਕਾਲ ਜੀ ਕੀ ਹਾਲ ਨੇ?
ਵਧੀਆ ਤੁਸੀਂ ਸੁਣਾਓ?
ਹਾਂਜੀ ਠੀਕ ਆ ਅਸੀਂ ਕਾਫੀ ਟਾਈਮ ਹੋ ਗਿਆ ਤੁਸੀਂ ਨੀ ਕੀ ਕੀਤਾ ਕਿੱਥੇ ਸੀ।
ਬਸ ਥੋੜੇ ਬਿਜੀ ਸੀ ਬੱਚਿਆਂ ਨਾਲ ਲੱਗੇ ਰਹਿੰਦੇ ਤਾਂ ਕਰਕੇ।
ਅੱਛਾ- ਅੱਛਾ ਠੀਕ ਐ ਬੱਚੇ
ਹਾਂਜੀ, ਤੁਸੀਂ ਠੀਕ ਹੋ।
ਹਾਂਜੀ-ਹਾਂਜੀ ਮੈਂ ਵਧੀਆਂ। ਮੈਂ ਕੇ ਨਿਊਜ ਦੇਖ ਰਹੀ ਸੀ, ਤੇ ਦਿਖਾ ਰਹੇ ਸੀ। ਕਿ ਤੇਰਾ ਦੋਨੇ ਚ ਬਈ ਥੋੜਾ ਲੈਨ ਸਲੈਡ ਹੋ ਰਿਹਾ ਆ ਹਨਾ ਤੇ ਕੀ ਮਾਹੌਲ ਹੈ ਉੱਥੋਂ ਦਾ
ਇੱਦਾਂ ਹੀ ਹੈ ਮੌਸਮ ਨਾ ਪਤਾ ਨਹੀਂ ਲੱਗਦਾ ਕਿਸੇ ਟਾਈਮ ਮੌਸਮ ਬਦਲ ਜਾਂਦਾ ਬਹੁਤ ਬਾਰਿਸ਼ ਹੋ ਰਹੀ ਹੈ। ਇੱ ਇੱਥੇ ਬੱਚਿਆਂ ਦੀ ਛੁੱਟੀਆਂ ਵੀ ਸੀ ਦੋ ਚਾਰ ਦਿਨ ਦੀ।
ਅੱਛਾ, ਤੇ ਮਤਲਬ ਕਿ ਪਹਿਲੇ ਤਾਂ ਕਹਿ ਰਹੇ ਸੀ, ਬਈ ਦੇਰਾਦੂਨ ਚ ਏਸੀ ਵਗੈਰਾ ਘੱਟ ਹੀ ਹੁੰਦੇ ਸੀ, ਪਰ ਅੱਜ-ਕੱਲ੍ਹ ਤਾਂ ਕਹਿ ਰਹੇ ਗਰਮੀ ਪੈਂਦੀ ਉੱਥੇ
ਹਾਂਜੀ ਜਿਸ ਦਿਨ ਧੁੱਪ ਨਿਕਲਦੀ ਨਾ, ਉਸ ਦਿਨ ਫਿਰ ਉਹ ਉਮਸ-ਉਮਸ ਜਹੀ ਹੋ ਜਾਂਦੀ ਨਾ ਫਿਰ ਤਾਂ ਕਰਕੇ। ਤੇ ਲੱਗਦੀ ਵੀ ਥੋੜ੍ਹੀ ਗਰਮੀ ਜੇ
ਅੱਛਾ ਅੱਛਾ, ਦੇਖੋ ਮੌਸਮ ਦਾ ਕੋਈ ਪਤਾ ਨੀ ਐ ਨਾ, ਕਿਉਂਕਿ ਆਪਣੀ ਪ੍ਰਕ੍ਰਿਤੀ ਨਾਲ ਛੇੜਖਾਨੀ ਕਰਦੇ ਆਂ ਜਿਵੇਂ ਜ਼ਿਆਦਾ ਹੀ, ਕੀ ਕੀ ਕਰ ਦਿੰਦੇ ਆ ਉਹਦੇ ਕਰਕੇ ਬੜਾ ਫ਼ਰਕ ਪੈਂਦਾ ਵਾਤਾਵਰਨ ਤੇ ਨਾ,
ਹਾਂਜੀ ਬਿਲਡਿੰਗਾਂ ਵਗੈਰਾ ਬਣਦੀਆਂ ਨਾ ਇੱਦਾਂ ਫਿਰ ਉਹ ਹਟਾਣੇ ਹੀ ਪੈਂਦੇ ਇਹਨਾਂ ਨੂੰ, ਪੇੜ ਪੌਧੇ ਤਾਂ ਕਰਕੇ।
ਦਿਨ ਪਹਾੜ ਵਗੈਰਾ ਸਾਰੇ ਕਰਦੇ ਨ। ਉਸ ਕਰਕੇ ਜ਼ਿਆਦਾ ਦਿੱਕਤ ਹੋ ਜਾਂਦੀ ਹੈਨਾ।
ਹਾਂਜੀ।
ਹੋਰ ਤੁਸੀਂ ਸੇਫ ਹੋ ਨਾ ਜਿੱਥੇ ਤੁਸੀ ਹੈਗੇ ਹੋ, ਉਹ ਜਗ੍ਹਾਹ ਸੇਫ ਹੈ ਨਾ ਹਾਂਜੀ। ਸ਼ਾਇਦ ਮੈਂ ਆਈ ਸੀ ਇੱਕ ਵਾਰੀ ਤੁਹਾਡੇ ਕੋਲ, ਪਰ ਤੁਹਾਡਾ ਵੀ ਤੇ ਪਹਾੜੀ ਦੇ ਉੱਪਰ ਹੀ ਬਣਿਆ ਦਾ ਏ,
ਹਾਂਜੀ ਉਸ ਪਾਸੇ ਹੀ ਪਰ ਇੰਨੀ ਜ਼ਿਆਦਾ ਦਿੱਕਤ ਨਹੀਂ ਹੈ ਨੀਚੇ ਦੀ ਤਰਫ ਜ਼ਿਆਦਾ ਦਿੱਕਤ ਹੁੰਦੀ ਜਿਵੇਂ ਦੇਹਿਰਾਦੂਨ ਜੋੋਂ ਸੀਟੀ ਸੀਟੀ ਹੈ ਨਾ ਉੱਥੇ ਜ਼ਿਆਦਾ ਦਿੱਕਤ ਹੁੰਦੀ ਹੈ।
ਅੱਛਾ ਅੱਛਾ, ਉੱਥੇ ਦਿੱਕਤ ਹੋ ਹੁੰਦੀ ਐ, ਚਲੋ ਵੈਸੇ ਤਾਂ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆਣੀ ਚਾਹੀਦੀ ਹੈਨਾ ਵਾਹਿ ਗੁਰੂ ਜੀ ਸਬ ਨੂੰ ਠੀਕ ਰੱਖਣ, ਪਰ ਫਿਰ ਵੀ ਡਰ ਲੱਗਦਾ ਹੈਨਾ।
ਹਾਂ ਕਦੀ ਕਦੀ ਲੱਗਦਾ ਜਦੋਂ ਜ਼ਿਆਦਾ ਤੂਫਾਨ ਵਗੈਰਾ ਆਦਾ ਐ ਨਾ।
ਹਾਂ ਲੱਗਦਾ ਐ, ਤੇ ਮੈਂ ਵੀ ਵਿੱਚੋ ਦੀ ਇੱਕ ਦੋ ਦਿਨ ਸੁਣੀ ਨਾ ਨਿਊਜ। ਤੇ ਮੈਨੂੰ ਥੋੜਾ ਜਿਹਾ ਹੋ ਗਿਆ, ਮੈਂ ਕਿਹਾ ਮੈਂ ਗੱਲ ਕਰਾਂਗੀ ਮੈਂ ਭੈਣ,
ਜਿੱਥੇ ਅਸੀਂ ਰਹਿੰਦੇ ਨਾ ਉਹ ਪੂਰਾ ਡੇਂਜਰ ਜ਼ੋਨ ਐ ਉਹ, ਹਾਜੀ ਬੁੱਕਮ ਏਰੀਆ ਐ ਪੂਰਾ
ਉਏ ਹੋਏ ਫਿਰ ਤੁਹਾਨੂੰ ਡਰ ਜੇਆ ਲੱਗਦਾ ਈ ਹੋਣਾ ਐ, ਅੱਛਾ,
ਕਿ ਉੱਤੇੇ ਬਾਬਾ ਜੀ ਦੀ ਮਰਜ਼ੀ ਐ,
ਵਾਹਿਗੁਰੂ ਜੀ ਆਚ ਨ ਆਣੀ ਚਾਹੀਦੀ ਹੈਨਾ, ਕਿਸੇ ਨੂੰ ਵੀ ਕੁਛ ਵੀ ਨੀ ਹੋਣਾ ਚਾਹੀਦਾ, ਪਰ ਇੱਕ ਇੱਕ ਗੱਲ ਹੁੰਦੀ ਬਈ ਡਰ ਜਿਆਦਾ ਤਾ ਲੱਗਾ ਹੀ ਰਹਿੰਦਾ ਨਾ,
ਹਾ ਮਨ ਇਚ ਤਾਂ ਰਹਿੰਦਾ ਹੀ ਐ ਡਰ,
ਰਹਿੰਦਾ ਹੀ ਹੈ ਨਾ ਦੇਖੋ ਰੋਟੀ ਪਿੱਛੇ ਬੰਦਾ ਕਿੱਥੇ, ਕਿੱਥੇ ਜਾਂਦਾ, ਹੈਨਾ। ਕੰਮ ਕੰਮ ਦੇ ਪਿੱਛੇ ਹੀ ਏ ਨਾ ਸਾਰਾ ਤਾਂ ਹਿਸਾਬ ਕਿਤਾਬ, ਪਰ ਜੇ ਆਪਾਂ ਸੋਚਨੇ ਆਂ ਪਹਾੜਾਂ ਚ ਖ਼ਤਰਾ ਵੇ, ਤੇ ਖ਼ਤਰਾ ਤਾਂ ਵੈਸੇ ਆਮ ਸ਼ਹਿਰਾਂ ਚ ਵੀ ਹੈ ਈ ਕਈ ਵਾਰ ਭੁੱਖਮ ਆ ਜਾਂਦੇ ਨ, ਹਾਂ ਪਰ ਪਾਣੀ ਭਰ ਜਾਂਦਾ ਐ, ਹੁਣ ਦੇਖੋ ਕਿੰਨੀ ਬਰਸਾਤ ਹੋ ਰਹੀ ਐ ਬੰਬੇ 'ਚ'
ਹਾਂਜੀ।
ਰੋਜ਼ ਹੀ ਦਿਖਾਉਂਦੇ ਐ ਕਈ ਬੱਚੇ ਵਿਚਾਰੇ ਡੁੱਬ ਕੇ ਮਰ ਜਾਂਦੇ ਨੇ, ਕੋਈ ਕਿਸ ਤਰ੍ਹਾਂ ਇਹ ਕੋਈ ਕਿਸ ਤਰ੍ਹਾਂਹ ਐ, ਕੋਈ ਮਕਾਨ ਗਿਰ ਜਾਂਦਾ ਹੈਨਾ, ਤੇ ਉਹ ਕਿੰਨਾ ਲੱਗਦਾ ਐ ਕਿ ਕੁਛ ਵੀ ਸੇਫ ਨਹੀਂ ਐ ਅੱਜ-ਕੱਲ ਦੇ ਟਾਈਮ ਵਿੱਚ
ਹਾਂਜੀ ਉਹ ਤੇ ਹੈ ਈ
ਹਾਂ, ਬਸ ਚ ਤਾਂ ਵਾਹਿਗੁਰੂ ਜੀ ਦਾ ਨਾਂ ਲੈਂਦੇ ਰਵੋ ਤੇ ਚਲਦੇ ਰਵੋ ਠੀਕ ਐ ਨਾ
ਤੁਸੀ ਠੀਕ ਕੇਹਾ ਐ।
ਹੋਰ ਦੱਸੋ‌
ਬਸ ਵਧੀਆ ਤੁਸੀਂ ਦੱਸੋ, ਤੁਸੀਂ ਕਿੱਥੇ ਰਹਿੰਦੇ ਹੋ?
ਅਸੀਂ ਤੇ ਕੀ ਇੱਥੇ ਆ ਗਏ ਸੀ, ਪਹਿਲੇ ਦਿੱਲੀ ਸੀ ਫਿਰ ਅਸੀਂ ਹੁਣ ਕਿੱਥੇ ਹੋਰ ਆ ਗਏ। ਤੇ ਇਸ ਕਰਕੇ ਬਸ ਆ ਤੁਹਡੇ ਚੱਕਰ ਲੱਗ ਜਾਂਦੇ ਨਾ ਆਣ ਜਾਣ ਦੇ ਏ ਤੇ ਧਿਆਨ ਥੋੜਾ ਹੋ ਜਾਂਦਾ ਨਾ ਇੱਧਰ ਉਧਰ ਚ ਈ ਤੇ ਟਾਈਮ ਹੀ ਨਹੀਂ ਮਿਲ ਪਾਉਂਦਾ ਕਿਸੇ ਨੂੰ ਗੱਲ ਕਰਨ ਦਾ ਆ
ਅੱਛਾ ਆ ਉੱਧਰ ਮੌਸਮ ਕਿੱਧਰ ਏ
ਮੌਸਮ ਤੋ ਦੇਖੋ ਗਰਮੀ ਐ ਬੜੀ ਹਾਂਜੀ ਈ ਬਹੁਤ ਗਰਮੀ ਐ ਉਮਸ ਏ ਏ ਸੀ ਬਿਨਾਂ ਆ ਏ ਸੀ ਵੀਨਾ ਨਹੀਂ ਗੁਜ਼ਾਰਾ ਆ
ਐਥੇ ਏ ਪਰ ਇੱਥੇ ਕੂਲਰ ਵੀ ਨੀ ਚੱਲਦੇ ਇੱਥੇ ਏ ਸੀ ਤੇ ਦੂਰ ਦੀ ਗੱਲ ਐ
ਨਹੀਂ ਮੈਂ ਕੂ ਸੁਣਿਆ ਨਹੀਂ ਮੈਂ ਕੂ ਸੁਣਿਆ ਦੇਰਾਦੂਨ ਗਰਮੀ ਹੋ ਗਈ ਬੜੀ
ਕਦੀ ਹੁਣ ਐਦਾਂ ਵੀ ਨਹੀਂ ਐ ਕਿ ਇੱਕਦਮ ਉਹ ਲੱਗਦਾ ਐ ਜਿੱਥੇ ਮੈਂ ਰਹਿੰਦੀ ਰਹਿੰਦੀ ਹਾਂ ਨਾ ਉੱਥੇ ਇੰਨੀ ਗਮਮੀ ਦਾ ਮਿਨੀ ਐ ਏਰੀਏ ਦਾ ਫ਼ਰਕ ਪੈਂਦਾ ਐ
ਹਾਂ ਸਾਡੇ ਉਹ ਆਦੀ ਸੀ ਨਾ ਮੇਡ ਆਦੀ ਉੱਥੇ ਦਿੱਲੀ ਈ ਉਹ ਦੇਹਰਾਦੂਨ ਦੀ ਏ ਤੇ ਉਹ ਕਹਿ ਰਹੀ ਸੀ ਆਂਟੀ ਹਮ ਨੇ ਕਬੀ ਨਾ ਹਮਾਰੇ ਪਹਿਲੇ ਏ ਸੀ ਵੀ ਨਹੀਂ ਔਰ ਕੂਲਰ ਵੀ ਨਹੀਂ ਹੁਆ ਕਰਦੇੇ ਥੇ ਏ ਪਰ ਅੱਜ ਕੱਲ੍ਹ ਤੋਂ ਇਤਨੀ ਗਰਮੀ ਹੋ ਗਈ ਐ ਨਾ ਕਹਿੰਈ
ਨੀਚੇ ਸਿਟੀ ਚ ਬਹੁਤ ਜ਼ਿਆਦਾ ਗਰਮੀ ਐ ਹਾਂਜੀ ਈ
ਤੁਸੀਂ ਉੱਪਰ ਹੋ ਨਾ ਇਸ ਕਰਕੇ ਥੋੜਾ ਹਵਾਦਾਰ ਹੋਣਾ ਐ ਹਾਂਜੀ ਈ ਚਲੋ ਅੱਛਾ ਔਰ ਬਚ
ਔਰ ਸਭ ਠੀਕ ਐ ਤੁਹਾਡੇ ਘਰ ਸਭ ਠੀਕ ਐ
ਹਾਂਜੀ ਈ ਸਾਡੇ ਘਰ ਸਭ ਠੀਕ ਨੇ
ਚੱਲੋ ਵਧੀਆ ਐ ਸਭ ਠੀਕ ਰਹਿਣ
ਹਾਂਜੀ ਈ ਹਾਂਜੀ ਈ ਹੋਰ ਤੁਹਾਡੇ ਏ ਦੱਸੋ ਕੁਛ ਰੋਟੀ ਵੋਟੀ ਤੋਂ ਫਰੀ ਹੋ ਗਏ ਤੁਸੀਂ ਈ
ਜੀ ਈ ਜੇਠਾਨੀ ਹੈਗੀ ਐਂ ਨਾ ਉਹ ਬਣਾਉਂਦੇ ਦੁਪਹਿਰ ਦੀ ਨਾ
ਅੱਛਾ ਆ ਅੱਛਾ ਆ
ਹਾਂਜੀ ਈ ਹਾਂਜੀ ਈ ਡਿਊਟੀ ਐ ਦੇਖੋ ਰਾਤ ਬੱਚੇ ਮੇਰੇ ਛੋਟੇ ਏ ਫੇਰ ਮੈਨੂੰ ਦਿਕਤ ਦਿੱਕਤ ਹੁੰਦੀ ਐ ਉਹ ਫਿਰ ਦਿਨੇ ਉਹ ਬਣਾ ਲੈਂਦੇ ਰਾਤੀ ਮੈਂ ਬਣਾਉਂਣਾ ਦੇਨੀ ਆ
ਅੱਛਾ ਆ ਅੱਛਾ ਆ ਚਲੋ ਅੱਛੀ ਗੱਲ ਏ ਰਲ ਮਿਲ ਕੇ ਹੋ ਜਾਂਦਾ ਐ ਕੰਮ ਤੇ ਬੰਦਾ ਫਰੀ ਵੀ ਹੋ ਜੇ ਗੰਦਾ ਐ ਤੇ ਦੂਸਰਾ ਕੰਮ ਵੀ ਕਰ ਲੈਂਦਾ ਕੋਈ
ਹਾ ਮੈ ਬੱਚਿਆਂ ਨਾਲ ਹੀ ਲੱਗੇ ਬੱਚੇ ਛੋਟੇ ਨਾ ਗੁੜੀਆਂ ਜ਼ਿਆਦਾ ਤੰਗ ਕਰਦੀ ਐ ਬਸ
ਅੱਛਾ ਆ ਅੱਛਾ ਆ ਸਾਡੀ ਵੀ ਦੇਖੋ ਓ ਪਹਿਲੇ ਗੁੜੀ ਆ ਤੇ ਫਿਰ ਉਸ ਤੋਂ ਬਾਅਦ ਬੇਟਾ ਹੋਇਆ ਐ ਪਰ ਇੰਨਾ ਤੰਗ ਸਾਡੇ ਗੁਡੀਆਂ ਨੇ ਨੀ ਕੀਤੀ ਕੀਤਾ ਜਿੰਨਾ ਸਾਡਾ ਬੇਟਾ ਤੰਗ ਕਰਦਾ ਐ
ਅੱਛਾ ਇੱਥੇ ਮੇਰਾ ਆ ਪਹਿਲੇ ਬੇਟਾ ਆ ਨਾ ਉਹ ਨੀ ਤੰਗ ਕਰਦਾ ਗੁਡੀਆਂ ਜ਼ਿਆਦਾ ਕਰਦੀ ਆ
ਹਾ ਹਾ ਉਲਟਾ ਈ ਹੋ ਗਿਆ ਹਾਂ ਸਾਡਾ ਤੋਂ ਇਹਨਾ ਆ ਤੂਫਾਨ ਕਹਿ ਲਓ ਹੋ ਗਿਆ ਜਿਸ ਤਰ੍ਹਾਂ ਕਿ ਬਸ ਕੁਛ ਨਾ ਪੁੱਛੋ ਓ
ਐ ਤੇ ਬਹੁਤ ਐ ਵੀ ਬਹੁਤ ਛੋਟੀ ਏ ਬਹੁਤ ਤੇਜ਼ ਏ ਪਰ ਬਹੁਤ ਜ਼ਿਆਦਾ
ਅੱਜ ਕੱਲ੍ਹ ਬੱਚੇ ਇੰਨੇ ਐਕਟਿਵ ਹੈਗੇ ਨਾ ਮੈਨੂੰ ਸਮਝ ਨਹੀਂ ਆਦੀ ਈ ਬਾਈ ਇੰਨੀ ਉਮਰ ਚ ਸਾਨੂੰ ਨੀ ਪਤਾ ਵੀ ਸਾਨੂੰ ਕੁਛ ਤਿਆਰ ਹੋਏਗਾ ਜਾਂ ਕੁਛ ਇਹਨਾਂ ਨੂੰ ਫੋਨ ਵੀ ਚਾਹੀਦਾ ਐ ਇਹਨਾਂ ਨੂੰ ਟੈਬ ਵੀ ਚਾਹੀਦਾ ਐ ਸਾਮ ਨੂੰ ਟੀ ਵੀ ਵੀ ਚਾਹੀਦਾ ਆ ਅਗਰ ਜੇ ਫੋਨ ਨਹੀਂ ਦੇ ਰਹੇ ਓ ਤਾਂ ਟੈਬ ਦੇ ਦੋ ਓ ਅਗਰ ਟੈਮ ਨਹੀਂ ਤੇ ਫਿਰ ਟੀ ਵੀ 'ਚ ਲਗਾ ਦੋ ਸਾਨੂੰ ਕਾਰਟੂਨ ਹਾਂ ਬਸ ਕੁਛ ਨਾ ਕੁੱਛ ਚੱਲਦਾ ਹੋਣਾ ਚਾਹੀਦੈ।
ਇਹ ਵੀ ਇੱਦਾਂ ਹੀ ਕੁਛ ਨਾ ਕੁਛ ਫ਼ੋਨ ਦੇ ਵਿੱਚ ਓਪਨ ਕਰ ਲਏਗੀ ਕਿ ਇੱਕ ਵਾਰ ਤਾਂ ਇਹਨੇ ਔਡਰ ਹੀ ਕਰਤਾ।
ਉਹੋ
ਫਿਰ ਕੈਂਸਲ ਕੀਤਾ ਫਟਾਫਟ ਵੇਖ ਕੇ ਵੀ ਐ ਕੀ ਕਰਤਾ ਇਹਨੇ ਫੋਨ ਆ ਗਿਆ ਸੀ ਨਾ ਬੀ ਇਹ ਔਡਰ ਪਰੋ ਕਰਨਾ ਕਿ ਨਹੀਂ ਕਰਨਾ। ਤਾਂ ਪਤਾ ਲੱਗਿਆ ਵੀ ਇਹਨੇ ਔਡਰ ਕੀਤੈ।
ਔਡਰ ਵੀ ਕਰ ਸਕਦੇ ਨੇ ਬੱਚੇ ਸਾਡੇ ਦੇਖੋ ਕਿੰਨਾ ਅੱਛਾ ਟਾਈਮ ਆ ਗਿਆ ਨਾ। ਆਪਾਂ ਫੇਰ ਇੱਕ ਟਾਈਮ ਨਹੀਂ ਵੀ ਕੁਛ ਬਣਾਉਂਦੇ ਸਾਡੇ ਬੱਚੇ ਔਡਰ ਕਰ ਸਕਦੇ ਹੈ ਹਨਾ।
ਜੀ ਪਰ ਫਿਰ ਵੀ ਇੱਕਦਮ ਕੁਛ ਵੀ ਔਡਰ ਕਰ ਦਿਆਗੇ ਤਾਂ ਦਿੱਕਤ ਹੋ ਜਾਂਦੀ ਹੈ ਫਿਰ ਬਾਅਦ ਚੋ
ਹਾਂ ਉਹ ਤਾਂ ਹੈ ਕਈ ਵਾਰ ਚੀਜ਼ ਕੋਈ ਐਸੀ ਹੁੰਦੀ ਜਿਹੜੀ ਆਪਾਂ ਨਹੀਂ ਵੀ ਮੰਗਵਾਉਣੀ ਹੁੰਦੀ ਨਾ। ਫਿਰ ਬੱਚਿਆਂ ਨੂੰ ਕੀ ਪਤਾ ਉਹਨਾਂ ਦੇ ਕਲਿੱਕ ਕਰਨਾ ਤੇ ਔਡਰ ਫਟਾਫਟ ਹੋ ਜਾਣੈ।
ਦੇੰਦੀ ਤੇ ਮੈਂ ਬਹੁਤ ਘੱਟ ਆ ਫੋਨ ਪਰ ਫੇਰ ਵੀ ਜਦੋਂ ਵੀ ਦੋ ਤੇ ਕਰ ਹੀ ਦਿੰਦੀ ਆ ਕੁਛ
ਕੁਛ ਨਾ ਕੁਛ ਕਾਰਾ ਕਰ ਦਿੰਦੇ ਹੋਣੇ ਨੇ ਬੱਚੇ ਤੁਸੀਂ ਇਸ ਤਰ੍ਹਾਂ ਕਰੋ ਨਾ ਇੱਕ ਟੈਬ ਲਿਆ ਰੱਖੋ ਅਲੱਗ ਤੋਂ
ਟੈਬ ਵਿੱਚ ਵੀ ਅੱਜ-ਕੱਲ ਅ ਜਦੋਂ ਰੀਲਸ ਸਕੋਲ ਵਗੈਰਾ ਕਰਦੇ ਨਾ ਬੱਚੇ ਤਾਂ ਕੁਛ ਨਾ ਕੁਛ ਆਉਂਦਾ ਹੈ ਉਹਦੇ ਵਿੱਚ ਵੀ
ਹਾਂ ਇਹ ਤਾਂ ਹੈ ਅੱਜ ਕੱਲ੍ਹ ਕੁਛ ਚੀਜ਼ ਦੇਣ ਦਾ ਹਾਲ ਨਹੀਂ ਹੈ ਹਾਂ। ਤੇ ਟੀ ਵੀ ਵਗੈਰਾ ਚਲਾ ਦਿਆ ਕਰੋ ਇਹਨਾਂ ਨੂੰ
ਟੀ ਵੀ ਨਾ ਹੋਲ ਚ ਹੈਗਾ ਫਿਰ ਸਭ ਬੈਠਦੇ ਬੱਚਿਆਂ ਨੂੰ ਮੈਂ ਦਿੰਦੀ ਨੀ ਜ਼ਿਆਦਾ ਸਕੂਲੋਂ ਦੀ ਆਉਂਦਾ ਉਹ ਸੌ ਜਾਏਗਾ ਉਹਨੇ ਥੋੜ੍ਹੀ ਦੇਰ ਤੱਕ ਫਿਰ ਸ਼ਾਮੀ ਥੋੜ੍ਹੀ ਸਟੱਡੀ ਵਗੈਰਾ ਕਰਵਾਉਂਗੀ ਉਹਨੂੰ ਫੇਰ ਬਸ ਉਹ ਸੌ ਹੋ ਜਾਏਗਾ ਥੋੜ੍ਹੀ ਬਾਅਦ ਥੋੜ੍ਹੀ ਮਤਲਬ ਟੈਬ ਦੇਖਦਾ ਅੱਧਾ ਘੰਟਾ ਹੀ ਘੰਟਾ ਬਸ ਇਸ ਤੋਂ ਜ਼ਿਆਦਾ ਨੀਂ।
ਇਹ ਤਾਂ ਹਾਂਜੀ ਇਹ ਤਾਂ ਬੜੀ ਅੱਛੀ ਗੱਲ ਹੈਗੀ ਹੈ ਜਿੰਨਾ ਤੁਸੀਂ ਬੱਚਿਆਂ ਨੂੰ ਦੂਰ ਰੱਖੋਗੇ ਨਾ ਇਸ ਚੀਜ਼ ਤੋਂ ਬੱਚੇ ਓਨੇ ਸਹੀ ਰਹਿਣਗੇ।
ਹਾਂਜੀ।
ਮਤਬ ਕੀ ਬੱਚੇ ਤਾਂ ਫ਼ਿਰ ਜਦੋਂ ਫੋਨ ਵਿੱਚ ਵੱੜ ਜਾਣ ਤੇ ਫੇਰ ਉਹਨਾ ਨੂੰ ਕੁਝ ਦਿਖਦਾ ਨੀ ਹੈ। ਬਸ ਉਹ ਲੱਗੇ ਰਹਿਣਗੇ। ਹੈਲੋ, ਹੈਲੋ ਹੈਲੋ ਆਵਾਜ਼ ਬੰਦ ਹੋ ਗੀ ਸੀ। ਹੈਲੋ